ਕੀ
ਦੱਸ ਕੇ ਆਣ
ਹੋਰ ਸਭ ਵਧੀਆ, ਹੋਰ ਘਰੇ ਸਭ ਵਧੀਆ, ਘਰੇ ਸਭ ਕਿੱਦਾਂ।
ਸਾਰੇ ਵਧੀਆ ਸਾਰੇ
ਹੋਰ ਉੱਧਰ ਦਾ ਮੌਸਮ ਕਿੱਦਾਂ ਦਾ?
ਮੌਸਮੀ ਤਾਂ ਥੋੜ੍ਹੀ ਹਲਕੀ ਚ ਬਾਰਿਸ਼ ਹੋ ਹਟੀ ਹੈ ਰਾਤ। ਹਾਂਜੀ- ਹਾਂਜੀ। ਬਾਰਿਸ਼ ਤੋਂ ਬਾਅਦ ਹੁਣ ਗੁੰਮਸ ਜਿਹਾ ਬਾਣਾ ਹੋਇਆ ਪਿਆ।
ਨਹੀਂ ਸਾਡੇ ਤੇ ਇੱਥੇ ਬਹੁਤ ਬਰਸਾਤ ਹੋ ਰਹੀ ਹੈ। ਸਾਡੇ ਤੇ, ਤੁਸੀਂ ਕਿੱਥੇ ਰਹਿੰਦੇ।
ਆਪਣਾ ਇੱਥੇ ਪੰਜਾਬ ਚ ਹੀ ਹੈ। ਤੁਸੀਂ ਕਿਹੜਾ ਏਰੀਆ ਅੱਛਾ। ਕਾਨਪੁਰ ਠੀਕ ਹੈ। ਜੀ ਇੱਧਰ ਤਾਂ ਇਧਰ ਦਾ ਜ਼ਿਆਦਾ ਹੀ ਬਾਰਿਸ਼ ਵਧੀਆ ਏ ਮੌਸਮ
ਨਹੀਂ ਸਾਡੇ ਇੱਥੇ ਇੰਨੇ ਜ਼ਿਆਦਾ। ਇਸ ਟਾਈਮ ਤਿੰਨ -ਚਾਰ ਦਿਨ ਬਾਰਿਸ਼ ਹੋ ਰਹੀ ਹੈਗੀਐ। ਕੁਛ ਕਹਿਣ ਨੂੰ ਹੀ ਨੀ। ਬਸ ਸਮਝ ਲਓ ਕਿ ਬਹੁਤ ਦਿੱਕਤ ਹੋ ਜਾਂਦੀ, ਪਾਣੀ ਭਰ ਜਾਂਦਾ ਹੈ।
ਹੂੰ ਹੂੰ ਹੂੰ। ਬਿਲਕੁਲ ਸਹੀ ਗੱਲ ਐ।
ਕਾਫ਼ੀ ਪ੍ਰੋਬਲਮ ਹੋ ਜਾਂਦੀਆਂ ਨੇ, ਪਾਣੀ ਭਰ ਜਾਂਦਾ ਹੈ। ਬੱਚਿਆਂ ਨੂੰ ਸਕੂਲ ਛੋੜਨ ਜਾਣ ਦੀ ਵੀ ਦਿੱਕਤ। ਕੰਮ ਤੇ ਵੀ ਜਾਣ ਦੀ ਦਿੱਕਤ ਹੋ ਜਾਂਦੀ ਹੈ ਸਾਡੇ ਤੇ। ਹੁੰਦੀ ਤੇ ਨਹੀਂ ਹੈ‌। ਪਰ ਇੰਨੀਆਂ ਇੰਨੀਆਂ ਬਰਸਾਤਾਂ ਇੱਥੇ ਹੁੰਦੀਆਂ ਤੇ ਨਹੀਂ ਨਾ। ਪਰ ਐਤਕੀ ਹੋ ਰਹੀਆਂ ਨੇ।
ਪਤਾ ਕੀ ਗੱਲ ਐ। ਮੌਸਮ ਦਾ ਨਾ ਹੁਣ ਚੇਂਜ ਹੋ ਗਈ ਕੁਦਰਤ ਵੀ ਜਿੱਦਾਂ ਹੁਣ ਆਪਣੇ ਦਰੱਖਤ -ਦੁਰੱਖਤ ਕੱਟੇ ਜਾ ਰਹੇ ਐ।
ਹਾਂਜੀ ਹਾਂਜੀ।
ਇਸ ਕਰਕੇ ਨਾ ਥੋੜਾ ਜਿਹਾ ਮੌਸਮ ਚ ਫਰਕ ਪਿਆ।
ਮੈਂ ਦੱਸ ਤੇ ਰਹੀ। ਸਾਡੇ ਪਹਿਲੇ ਕਦੀ ਇੰਨੀ ਬਰਸਾਤਾਂ ਇੱਥੇ ਹੋਈਆਂ ਨੀ। ਨੇ ਠੀਕ ਹੈ ਹੁਣ ਇਹ ਤਿੰਨ- ਚਾਰ ਦਿਨ ਤੋਂ ਬਾਅਦ ਇੰਨੀ ਬਰਸਾਤ ਹੋ ਰਹੀ। ਪੂਰਾ ਪੂਰਾ ਦਿਨ ਬਰਸਾਤ ਹੋ ਰਹੀ ਹੈ। ਔਰ ਇੰਨੀ, ਜ਼ਿਆਦਾ ਦਿੱਕਤ ਹੈ, ਸਮਝ ਲਓ ਪਰ, ਪਾਣੀ ਭਰ ਜਾ ਰਿਹਾ, ਘਰ ਦੇ ਲਾਗੇ- ਲਾਗੇ। ਹੁਣ ਦਿੱਕਤ ਹੋ ਗਈ, ਬੱਚਿਆਂ ਨੂੰ ਸਕੂਲ ਛੋੜਨ ਦੀ ਦਿੱਕਤ ਲਿਆਉਣ ਦੀ ਵੀ ਦਿੱਕਤ ਫਿਰ ਕੰਮ ਤੇ ਜਾਣ ਦੀ ਵੀ ਦਿੱਕਤ ਹੈ। ਬਹੁਤ ਹੀ ਚੀਜ਼ਾਂ, ਪਰੇਸ਼ਾਨੀਆਂ ਹੋ ਰਹੀਆਂ ਨ। ਉਹੀ, ਉਹਦੇ ਕਰਕੇ ਕੀ ਹੁੰਦਾ ਹੈ, ਬੱਚਿਆਂ ਨੂੰ ਪੈਰ ਤੇ ਪ੍ਰੋਬਲਮ ਹੋ ਜਾਂਦੀਆਂ ਨੇ।
ਹਾਂਜੀ -ਹਾਂਜੀ।
ਐਲਰਜੀ ਹੋ ਜਾਣ, ਬੱਚਿਆਂ ਦੇ ਪੈਰ ਗਿੱਲੇ ਹੋਣਗੇ।
ਪੈਰ, ਪਾਣੀ ਚ ਰਹਿੰਦੇ, ਗੰਦੇ ਪਾਣੀ ਚ ਰਹਿੰਦੇ ਨਾ, ਐਲਰਜੀ ਹੋ ਜਾਂਦੀ।
ਹੁਣ ਕੀ ਕੀਤਾ ਜਾਏ, ਉਹ ਮਜਬੂਰੀ ਐ ਸਕੂਲ ਵੀ ਛੱਡ ਆਨੀ ਆ, ਜਰੂਰੀ ਹੈ ਬਾਈ, ਕਿਉਂਕਿ ਹੁਣ ਅੱਗੇ ਇਗਜ਼ਾਮ ਆ ਜਾਣੇ ਨੇ ਫਿਰ ਦਿੱਕਤ ਹੋ ਜਾਏਗੀ ਬੱਚਿਆਂ ਜੋ ਕੋਰਸ ਹੋਨੇ ਸਕੂਲ ਵੀ ਨੀ ਬੰਦ ਹੋ ਰਹੇ ਨੇ, ਬੰਦਾ ਸਕੂਲ ਬੰਦ ਹੋ ਜਾਣ, ਚਲੋ ਔਨਲਾਈਨ ਕਲਾਸਿਸ ਸ਼ੁਰੂ ਹੋ ਜਾਣ। ਉਹ ਵੀ ਨੀ ਹੋ
ਬਿਲਕੁਲ, ਹਾਂਜੀ -ਹਾਂਜੀ, ਹਾਂਜੀ ਬਿਲਕੁਲ।
ਬੱਚਿਆਂ ਵਾਸਤੇ ਦਿੱਕਤ, ਆਪਣਿਆਂ ਵਾਸਤੇ ਵੀ ਦਿੱਕਤ, ਹੁਣ ਕੀ ਏ, ਹੁਣ ਬਾਰ- ਬਾਰ, ਉਹੀਓ ਲੈ ਫੇਰੋ, ਝਾੜੂ- ਪੋਚਾ, ਲੈ ਕੇ ਬਾਰ- ਬਾਰ।
ਇਹ ਤਾਂ ਸਹੀ ਹੈ, ਔਖਾ ਹੈ।
ਹਰ ਚੀਜ਼, ਤੇ ਪ੍ਰੋਬਲਮ ਹੈ, ਹੋ ਜਾਂਦੀ ਹੈ।
ਸਾਡੇ, ਚਲੋ ਇੱਧਰ ਆਪਣੇ ਬਾਰਿਸ਼ ਜਿਆਦਾ ਤਾਂ ਨਹੀਂ ਹੋ ਰਹੀ, ਮਤਲਬ ਹਲਕੀ- ਫੁਲਕੀ ਜਿਹੀ ਹੋਈ ਆ, ਪਰ ਅਗਰ ਜ਼ਿਆਦਾ ਬਾਰਿਸ਼ ਹੋਊਗੀ ਤਾਂ, ਆਪਣੇ ਜੇ ਝੋਨਾ ਲਗਾਇਆ ਵਾ ਜਿਵੇਂ
ਹਾਂਜੀ।
ਝੋਨੇ ਚ, ਦਿੱਕਤ ਆਉਗੀ।
ਦਿੱਕਤ, ਉਹ ਤੇ ਹੋ ਜਾਂਦੀ ਐ।
ਕਿੰਨੇ ਵੀ, ਤੁਹਾਡੇ ਦਰਬਾਰ ਚ ਜਿਆਦੇ ਹੋਈ, ਜਿਵੇਂ ਇੱਧਰ ਜ਼ਿਆਦੇ ਹੋਈ ਤਾਂ, ਫੇਰ ਇੱਧਰ ਤਾਂ, ਕੰਮ ਖਰਾਬ ਹੋਜੂ।
ਹਾਂ, ਪੰਜਾਬ ਚ ਕਾਫ਼ੀ ਦਿੱਕਤ ਹੋ ਜਾਂਦੀ ਐ, ਉਹ ਤੇ ਮੈਂ ਜਾਣਦੀ ਆ।
ਹਾਂਜੀ- ਹਾਂਜੀ ਵੀ, ਚਲੋ ਠੀਕ ਆ ਵੀ, ਹਜੇ ਵੈਸੇ, ਐਦਕੀਂ ਨਾ ਅੱਗੇ ਆਹ ਜਿਹੜਾ ਮੌਸਮ ਆ ਆ ਜੋ ਮਹੀਨਾ ਵਾ, ਇਹਦੇ ਵਿੱਚ ਇੰਨੀ ਬਾਰਿਸ਼ ਹੁੰਦੀ ਨਹੀਂ ਗੀ, ਜੋ ਇਸ ਮਹੀਨੇ ਹੋ ਰਹੀ ਏ।
ਸਹੀ, ਕਹਿ ਰਹੇ ਹੋ ਤੁਸੀਂ।
ਤਾਂ, ਅੱਗੇ ਜੋ ਸਾਉਣ ਦਾ ਮਹੀਨਾ ਆ ਰਿਹਾ, ਓਹਦੇ ਵਿੱਚ ਬਾਰਿਸ਼ ਹੁੰਦੀ -ਹੁੰਦੀ ਜ਼ਿਆਦਾ।
ਸਾਡੇ ਇੱਥੇ, ਖੁਦ ਈ ਐਤਕੀਂ ਮੈਂ ਦੱਸ ਤੇ ਰਹੀ ਹਾਂ, ਕਦੀ ਨਹੀਂ, ਬਰਸਾਤ ਇੰਨੀਆਂ ਹੋਈਆਂ। ਜਿੰਨੀਆਂ ਹੁਣ ਹੋ ਰਹੀਆਂ ਨੇ। ਦਿੱਕਤ ਤੇ ਹੈਗੀ, ਪਰ ਕੀ, ਕੀਕੀਤਾ ਜਾਏ ਹੁਣ, ਠੀਕ ਹੈ, ਚੱਲਦੇ ਪਏ ਆ ਘਰੇ ਬੈਠੇ ਹੋਏ ਆ, ਕੰਮ ਕਰਦੇ ਪਏ ਹਾਂ, ਜਿੱਦਾਂ ਹੋ ਰਿਹਾ।
ਹਾਂਜੀ- ਹਾਂਜੀ, ਇਹ ਤਾਂ ਹੈ। ਬਸ, ਐਂ ਹੀ ਹੈ, ਹੁਣ ਕੀ ਕਰੀਏ ਮਜ਼ਬੂਰੀ ਆ।
ਕੰਮ ਵੀ ਨੀ, ਰੁਕਣੇ। ਚਾਹੇ ਬਰਸਾਤ ਹੋਏ, ਜੇ -ਜੋ ਬਰਸਾਤ ਹੋਏ, ਚਾਹੇ ਜੋ ਮਰਜੀ ਹੋਏ। ਕੰਮ, ਰੁਕਣੇ ਨੇ ਇਹ ਕਿ, ਲੇਡੀਜ਼ ਵਾਸਤੇ ਪ੍ਰੋਬਲਮ ਹੋ ਜਾਂਦੀ ਹੈ ਨਾ, ਬਸ ਕੀ ਕਿਉਂ ਪਾਣੀ ਭਰਦਾ ਘਰ ਦੇ ਅੰਦਰ ਵੀ। ਤੋ, ਦਿੱਕਤ ਹੋ ਜਾਂਦੀ, ਪਾਣੀ ਜਦੋਂ ਆਉਂਦਾ ਹੈ। ਰੋਡ
ਹਾਂ, ਉਹ ਰੋਡ ਤੇ ਭਰਦਾ ਤਾਂ, ਜੈਂਟਸ ਵਾਸਤੇ ਪ੍ਰੋਬਲਮ ਹੋ ਜਾਂਦੀਆਂ ਨੇ, ਜ਼ਿਆਦਾ ਕਿਉਂ ਕੰਮ ਤੇ, ਜਾਣ ਵਾਸਤੇ ਦਿੱਕਤ ਹੋ ਜਾਂਦੀਆਂ ਨੇ, ਪਾਣੀ ਬਰਸਾਤ ਚ, ਗੱਡੀਆਂ ਤੇ ਵੀ ਦਿੱਕਤ ਹੋ ਸਕਦੀ, ਖ਼ਰਾਬ ਬਹੁਤ ਹੋ ਜਾਂਦੀਆਂ ਨੇ, ਪਾਣੀ ਜਦੋਂ ਜ਼ਿਆਦਾ ਹੋਏਗਾ ਤੇ
ਪਾਣੀ ਪੈ ਜਾਂਦਾ, ਹਾਂਜੀ -ਹਾਂਜੀ ਬਸ ਆਂਈ ਆ ਜੀ ਦਿੱਕਤ ਤਾਂ ਹੁਣ ਆ ਈ ਜਾਂਦੀ।
ਹੁਣ ਗੰਦਾ ਪਾਨੀ ਹੋਏਗਾ, ਤੇ ਤੁਸੀਂ ਸਮਝ ਹੀ ਸਕਦੇ ਓ ਗੰਦੇ
ਬਿਮਾਰੀਆਂ ਪੈਣਗੀਆਂ, ਮੱਛਰ ਆਊਗਾ, ਬਿਮਾਰੀਆਂ ਪੈਣਗੀਆਂ।
ਉਹਦੇ ਕਰਕੇ ਵੀ, ਦਿੱਕਤ ਹੈਗੀ।
ਕੋਈ ਵੀ, ਕਈ ਤਰਾਂ ਦੀਆਂ ਬਿਮਾਰੀਆਂ
ਪ੍ਰੋਬਲਮ ਹੋ ਜਾਂਦੀਆ ਨੇ, ਹੁਨ, ਖਾਨ- ਪੀਨ ਦੀ ਵੀ ਚੀਜ਼ਾਂ ਤੇ ਵੀ ਦਿੱਕਤ ਹੋ ਜਾਏਗੀ, ਫਿਰ ਇੱਦਾਂ। ਹੁਣ, ਕਿਉਂਕਿ ਕੀੜੇ, ਪਤੰਗੇ ਬੈਠਨਗੇ, ਓਹਦੇ ਵਿੱਚ ਵੀ। ਕਿਉਂਕਿ ਪਾਨੀ ਗੰਦਾ ਹੋਏਗਾ ਪਾਨੀ ਜਿੱਥੇ ਜਿੱਥੇ ਭਰੇਗਾ ਤੇ ਹੋਰ ਤੁਸੀਂ ਦੱਸੋ ਤੁ ਤੁਸੀਂ ਆਪਨਾ ਦਸੋ ਹੋਰ
ਆਪਨੇ ਠੀਕ ਆ ਬਸ ਇੱਧਰ ਵੈਸੇ ਬਾਰਿਸ਼ ਚਲੋ ਨਹੀਂ ਗ ਬਾਹਲੀ ਆਪਨੇ ਠੀਕ ਆ ਮੌਸਮ ਹੁਨ ਅੱਗੇ ਕੁਛ ਕਹਿ ਨੀ ਸਕਦੇ ਜ਼ਿਆਦਾ ਬਸ ਆਏ ਆ ਵੀ ਇੱਧਰ ਹੁਣ ਜਿਵੇਂ ਏਸੀ ਲੱਗ ਗਏ ਨਾ ਘਰਾਂ ਵਿੱਚ
ਹਾਂਜੀ
ਏ ਸੀ ਲੱਗਨ ਕਾਰਨ ਜਿਹੜੀ ਗੁੰਮਸ ਜ਼ਿਆਦਾ ਹੋ ਗਈ।
ਤਾਂ ਸੋ ਜਾਂਦੇ ਓ।
ਗੁੰਮਸ ਹੋ ਕੇ ਤੇ ਏ ਸੀ ਹੁਨ ਅੱਜ ਕੱਲ ਹਰੇਕ ਤੇ ਲੱਗੇ ਆ।
ਹੁਨ ਹੋ ਹੁੰਦਾ ਕੀ ਸਾਡੇ ਦੇਖੋ ਹੁਨ ਦੱਸ ਤੇ ਰਹੀ ਆ ਦਿੰਨੇ ਇੰਨੀਆਂ ਬਰਸਾਤ ਹੋਈ ਐ ਹੁਨ ਅੱਜ ਕਿ ਇੰਨੀ ਤੇਜ਼ ਧੁੱਪ ਨਿਕਲੀ ਹੋਈ ਏ ਬਾਹਰ ਓਹ ਵੀ ਬਿਮਾਰੀ ਦਾ ਘਰ ਹੀ ਹੈਗਾ ਇੱਕ ਤਰਫ ਤੋਂ
ਨਵੀ ਹੁਣਾ ਇੰਨੀ ਬਾਰਿਸ਼ ਹੋ ਕੇ ਵੀ ਉਸ ਤੋਂ ਬਾਅਦ ਵੀ ਗਰਮ ਹੋਈ ਆ ਬਾਰਿਸ਼ ਦਾ ਕੋਈ ਫਾਇਦਾ ਨਹੀਂ।
ਮੈਂ ਦੱਸ ਬੱਚੇ ਬਿਮਾਰ ਹੋਨਗੇ ਵੱਡੇ ਵੀ ਬਿਮਾਰ ਹੋਨਗੇ ਕਿਓ ਹੁੰਮਸ ਹੋ ਗਈ ਏ। ਦਮ ਨਾਲ ਹੀ ਗਰਮੀ ਲੱਗ ਰਹੀ ਏ ਸ ਹੁਨ ਹੁਨ ਤਿੰਨ ਦਿਨੇ ਇੰਨਾ ਅੱਛਾ ਮੌਸਮ ਸੀ ਤੇ ਸਾਰਿਆਂ ਨੂੰ ਇੰਨਾ ਅੱਛਾ ਲੱਗ ਰਿਹਾ ਸੀ ਕਿ ਮੌਸਮ ਇੰਨਾ ਵਧੀਆ ਹੋ ਗਿਆ ਏ। ਹੁਨ ਕਿਉਂ ਇੱਕਦਮ ਨਾਲ ਫਿਰ ਗਰਮੀ
ਓਹਦੇ ਕਰਕੇ ਵੀ ਬਹੁਤ ਦਿੱਕਤਾਂ ਹੋ ਜਾਂਦੀਆਂ ਨੇ ਮੌਸਮ ਦੇ ਕਰਕੇ ਵੀ ਅ ਫੂਡ ਪੁਆਇਜਨਿੰਗ ਵੀ ਹੋ ਜਾਂਦੀ ਲੋਕਾਂ ਨੂੰ ਕਿਉਂਕਿ
ਬਿਲਕੁਲ- ਬਿਲਕੁਲ -ਬਿਲਕੁਲ ਮੈਂ ਇਸ ਨਾਲ ਹੋਨਾ ਹੀ ਹੋਨਾ ਬਾਕੀ ਖਾਨ ਪੀਨ ਵੀ ਓਹੋ ਜਿਹਾ ਹੋ ਗਿਆ।
ਪਹਿਲੇ
ਹੈਗਾ ਖਾਣ ਪੀਣ ਵੀ
ਲੋਕੀ ਹੁਣ ਕੀ ਉਹ ਬਰਸਾਤਾਂ ਦੇ ਲੋਕੀ ਦੇਖਦੇ ਨਾ ਬਰਸਾਤ ਹੋਈ ਕੁੱਛ ਵਧੀਆ ਚਟਪਟਾ ਜਾਂ ਮਿਲ ਜਾਏ। ਖਾਣ ਨੂੰ ਪਕੌੜੇ ਮਿਲ ਜਾਣ ਜਾਂ ਬਾਹਰ ਦਾ ਸਨੈਕਸ ਮਿਲ ਜਾਏ ਲੋਕੀ ਦੇਖਦੇ ਨੇ ਅੱਜ ਕੱਲ੍ਹ ਅਜ ਕਲ ਲੋਕੀ ਘਰੇ ਨੀ ਬਣਾ ਕੇ ਜਲਦੀ ਤਿਆਰ ਹੁੰਦੇ ਨੇ ਜੇ ਕਿ ਬਰਸਾਤ 'ਚ ਕੁੱਝ ਬਾਹਰ ਦਾ ਚਟਪਟਾ ਜਾ ਮਿਲ ਜਾਏ ਮੋਮੋਜ਼ ਹੋ ਜਾਣ ਚੋਮਿਨ ਹੋ ਜਾ ਇਹ ਸਭ ਚੀਜ਼ਾਂ ਦੇਖਦੇ ਨੇ
ਤੇ ਔਹ ਸੇਹਤ ਲਈ ਆਪਣੇ ਪਤਾ ਹੀ ਹਾਨੀਕਾਰਕ ਹੁੰਦੀਆਂ ਬਾਹਲੀਆਂ ਚੀਜ਼ਾਂ
ਹੁਣ ਬਹੁਤ ਜ਼ਿਆਦਾ ਬੱਚੇ ਪਰ ਕਿੱਥੇ ਮੰਨਦੇ ਨੇ ਅੱਜ- ਕੱਲ੍ਹ ਦੇ
ਬੱਚੇ ਨਹੀਂ ਨਾ ਸਮਝਦੇ ਗੱਲ
ਵੱਡੇ ਤਾਂ ਵੀ ਸਮਝਾਂਨ ਦੀ ਕੋਸ਼ਿਸ਼ ਕਰਨਗੇ ਵੀ ਤੇ ਬੱਚੇ ਨੀ ਮੰਨਨਗੇ। ਨਹੀਂ ਖਾਨਾ ਏ ਮਨ ਕਰ ਰਿਹਾ।
ਗੱਲ ਸਹੀ ਆ।
ਕੀ ਕੀਤਾ ਜਾਏ ਹੁਨ ਐ ਹੈ ਕਿ ਇਹਦੇ ਨਾਲ ਵੀ ਫੂਡ ਪੁਆਇਜਨਿੰਗ ਹੁੰਦੀ ਕਿਉ ਕੀੜੇ ਪਤੰਗੇ ਪਾਨੀ ਗੰਦਾ ਹੋ ਜਾਏਗਾ ਕੀੜੇ ਪਤੰ ਤੰਗੇ ਆਣਗੇ ਓਹਦੇ ਕਰਕੇ ਓਹ ਕੀ ਹੁੰਦਾ ਖਾਨ ਪੀਨ ਦੇ ਬਹਿੰਦੇ ਨੇ ਜਾ- ਜਾ ਕੇ
ਹਾਂਜੀ- ਹਾਂਜੀ ਸਹੀ ਗੱਲ
ਹੁਨ ਅੱਜ ਐ ਹੁਨਦੀ। ਠੀਕ ਐ ਬਾਈ ਸਰਕਾਰ ਨੂੰ ਇਸ ਚੀਜ਼ ਬਾਰੇ ਸੋਚਨਾ ਚਾਹੀਦਾ ਚੀਜ਼ਾਂ ਨੂੰ ਦੇਖਨਾ ਚਾਹੀਦਾ ਐ ਕਿ ਨਾ ਪਾਨੀ ਰੁਕੇ।
ਹਾਂ ਪਾਨੀ ਖੜੇ ਨਾ ਕਰੇ ਕਰੋ ਬਾਰਿਸ਼ ਤਾਂ ਕੁਦਰਤ ਨੂੰ ਤਾਂ ਆਪਾਂ ਨਹੀਂ ਰੋਕ ਸਕਦੇ।
ਹੂੰ- ਹੂੰ।
ਪਾਣੀ ਖੜਦਾ ਉਹਨੂੰ ਤਾਂ ਰੁਕ ਸਕਦੇ ਨਾ ਮੌਸਮ ਨੇ ਤਾਂ ਚਲੋ ਆਪਦੇ ਹਿਸਾਬ ਨਾਲ ਚੱਲਣਾ ਆਪਣੇ ਹਿਸਾਬ ਨਾਲ ਤਾਂ ਚੱਲਣਾ ਸੀ ਮੌਸਮ
ਉਹ ਸਰਕਾਰ ਦਾ ਹੁਣ ਕੰਮ ਹੈਗਾ ਉਸ ਮੈਟਰ ਤੇ ਕਿ ਉਹ ਚੀਜ਼ਾਂ ਨੂੰ ਦੇਖਣਾ ਚਾਹੀਦਾ ਕਿ ਪਾਣੀ ਨਾ ਰੁਕ ਕਿ ਕਿਥੇ ਵੀ ਨੁਕਸਾਨ ਨਾ ਹੋਏ ਕਿਸੇ ਨੂੰ ਵੀ ਕੁਛ ਪ੍ਰੋਬਲਮ ਨਾ ਹੋਏ। ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਸੂਰਤ ਤੇ ਕਿੰਨਾ ਪਾਣੀ ਭਰ ਗਿਆ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ।
ਹਾਂਜੀ -ਹਾਂਜੀ- ਹਾਂਜੀ।
ਠੀਕ ਏਦਾ ਤਾਂ ਏਸ ਚੀਜ਼ਸ
ਖੋ, ਕੁਦਰਤ ਦੇ ਤਾਂ ਸਾਹਮਣੇ ਨਹੀਂ ਜ਼ੋਰ ਆਪਣਾ ਹੈਣਾ, ਕਿਹੇ ਦਾ ਵੀ, ਕੋਈ ਵੀ ਆ। ਕੁਦਰਤ ਨੇ ਜੋ ਕਰਨਾ, ਉਹ ਤਾਂ ਕਰਨਾ ਹੀ ਆ।
ਤੁਸੀਂ ਸਹੀ ਕਹਿ ਰਹੇ ਓ।
ਪਰ ਸਰਕਾਰ, ਜਿਹੜੀ, ਜਿਹੜੇ ਆਪਣੇ ਬੱਸ ਆ, ਜੋ ਚੀਜ਼ਾਂ ਆਪਣੇ ਬੱਸ ਆ, ਆਪਾਂ ਉਹ ਤਾਂ ਕਰ ਸਕਦੇ ਹਾਂ, ਜਿਵੇਂ ਪਾਣੀ ਖੜਦਾ ਕਿਤੇ
ਓ, ਹੁਨ ਸਰਕਾਰ ਏਕ ਚੀਜ਼ਾਂ ਨੇ ਸਰਕਾਰ ਨੂੰ ਦਿੰਦੇ, ਦੇਖਿਓ ਬਰਸਾਤਾਂ ਕਰਕੇ ਫੂਲ ਵੀ ਟੁੱਟ ਗਏ ਨੇ ਕਿੰਨੇ। ਜ਼ਮੀਨ ਢਹਿ ਗਈ ਹੈ, ਅੰਦਰ ਨੂੰ ਫ਼ਰਜ਼ ਆਉਂਦੀਆਂ ਨੇ ਫਰਸ਼'ਚ ਸੜਕਾਂ ਢਹਿ ਗਈਆਂ ਨੇ, ਅੰਦਰ ਓਨੂੰ। ਪਰ ਇਹ ਚੀਜ਼ਾਂ ਸਰਕਾਰ ਨੂੰ, ਦੇਖ ਚਾਹੀਦੇ ਕਿ ਦਾਂ ਈਨ ਸਭ ਚੀਜ਼ਾਂ ਨੂੰ, ਠੀਕ ਕੀਤਾ ਜਾਏ। ਕਿ ਇਹਨਾਂ ਦੀ ਇੰਨੀ ਪ੍ਰੋਬਲਮਸ ਨਾ ਆਨ, ਚੀਜ਼ਾਂ ਵਾਸਤੇ।
ਹਾਂਜੀ, ਹਾਂਜੀ, ਹਾਂਜੀ।
ਪਰ ਉਹੀਓ ਨਾ ਕਿ, ਦੇਖ ਹੀ ਨਹੀਂ ਰਹੀ ਸਰਕਾਰ ਵੀ ਸਾਡੀ। ਪਰ, ਹਰ ਸਾਲ ਫਰਸ਼ ਬਨ ਜ਼ਮੀਨ ਬਣਵਾ ਦਿੰਦੀਆਂ, ਸੜਕਾਂ ਬਣਵਾਂਦੀਆਂ ਨੇ ਫਿਰ ਉਹ ਢਹਿ ਜਾਂਦੀਆਂ ਨੇ।
ਅੱਛਾ ਭੈਣ ਜੀ, ਤੇ ਜਿਹੜਾ ਪਾਣੀ ਆਪਣਾ ਖੜਦਾ ਤੇ ਅਂ ਮਤਲਬ, ਘਰਕੇ ਸਾਹਮਣੇ ਖੜਦਾ ਪਾਣੀ?
ਹਾਂ, ਫਰਸ਼ ਉ, ਉੱਚੇ ਕਰ ਦਿੱਤੀਆਂ ਨ ਨਾ ਸੜਕਾਂ, ਪਹਿਲੇ ਠੀਕ ਸੀ, ਹੁਣ ਉੱਚੀਆਂ-ਉੱਚੀਆਂ
ਅ ਸੜਕਾਂ ਉੱਚੀਆਂ ਕਰਕੇ, ਉਹ ਪਾਣੀ ਥੱਲੇ ਨੂੰ ਆਇਆਂ ਦਾ ਹੋਣਾ ਘਰਾਂ ਵੱਲ ਨੂੰ।
ਉਹੀ ਓ ਦਿੱਕਤ ਹੋ ਜਾਂਣੀ, ਕਿ ਕ
ਬਸ-ਬਸ, ਫਿਰ ਤਾਂ ਬਹੁਤ ਔਖਾ।
ਉਸੀ ਕਰਕੇ ਪ੍ਰੌਬਲਮ ਹੋ ਜਾਂਦੀ ਏ।
ਓ ਹੁਣ, ਘਰ ਆਪਾਂ ਨੂੰ ਉੱਚਾ ਕਰਾਉਣਾ ਪੈਣਾ ਹਨਾ ਉੱਥੇ, ਭਰਤ ਪਾਉਣੀ ਪੈਣੀ ਆ, ਅੰਦਰ।
ਉਹੀ ਹੁੰਨ ਤਾ ਦੱਸਦੇ ਨੇ, ਓਂਕੀ ਪਹਿਲੇ ਠੀਕ ਸੀ ਇਕਦਮ। ਦਿਓ ਸਾਲਾਂ ਤੇ ਕੀ ਕੀਤਾ, ਉਹਨਾਂ ਲੋਕਾਂ ਨੂੰ ਦੁਬਾਰਾ ਤੁਸੀਂ ਸੜਕ ਉੱਚੀ ਕੀਤੀ ਏ। ਉਹਦੇ ਕਰਕੇ ਕੀ ਈਏ ਕੀ, ਪਾਣੀ ਅੰਦਰ ਆਂਦਾ ਏ, ਹੁਣ ਉਹਦੇ ਕਰਕੇ ਕੀ, ਆਂ ਦੁਬਾਰਾ ਫਿਰ ਅਪਣੇ ਬੰਦਾ, ਉੱਚਾ ਕਰਵਾਏ ਥੋੜੇ ਈਟਾਂ ਲਗਵਾਕੇ।
ਗ਼ਲਤ ਹੈਗੀ। ਚਲੋ ਜੇ ਹੁਣ, ਕੰਮ ਕਰਾਉਣਾ ਪੈਣਾ, ਆਪਾਂ ਨੂੰ ਕਰਾਉਣਾ ਹੀ ਪੈਣਾ ਕਿ, ਨਹੀ।
ਉਹ ਸਰਕਾਰ ਅਪਨਾ ਉਹ ਲੱਗੀ ਪਈਏ, ਉੱਚਾ ਕਰਵਾਨ ਲਈ ਸੜਕਾ, ਹੁਣ ਬੰਦਾ ਕਿੰਨੇ ਉੱਚਾ ਕਰਵਾ ਲਏਗਾ। ਅਪਨਾ ਵੀ, ਘਰ ਅਪਨਾ।
ਗਲ ਸਹੀ ਹੈ।
ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ, ਕਿ ਕਿਸੇ ਨੂੰ ਕੋਈ ਪ੍ਰੌਬਲਮ ਨਾ ਆਏ ਠੀਕ ਏ ਤੁਸੀਂ ਕੰਮ ਕਰਾਓ, ਚਲੋ ਅੱਛੀ ਗੱਲ ਐਸੀਂ ਕਹਿੰਦੇ ਨਹੀਂ ਕਰਾਓ। ਪਰ ਇਹ ਵੀ ਦੇਖਣਾ ਚਾਹੀਦਾ ਕਿ, ਸਾਹਮਣੇ ਵਾਲੇ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਨਾ।
ਹਾਂ-ਹਾਂ।
ਇਹ ਚੀਜ਼ਾਂ ਨੂੰ, ਸਭ ਵਧੀਆ।
ਇੱਧਰ ਵੈਸੇ ਆਪਣੇ, ਅ ਇੱਧਰ'ਚ ਥੋਡੇ ਏਰੀਏ'ਚ ਗਰਮੀ ਜ਼ਿਆਦੇ ਹੁੰਦੀ ਕਿ, ਠੰਢ ਰਹਿੰਦੀ ਆ?
ਸਾਡੇ ਇੱਥੇ ਗਰਮੀ ਵੀ ਬਹੁਤ ਹੋਂਦੀ, ਠੰਡ ਵੀ ਬਹੁਤ ਹੋਂਦੀ। ਸਾਡੇ ਇੱਥੇ ਠੰਡ ਜ ਜਨਵਰੀ ਤੋਂ ਸ਼ੁਰੂ ਹੁੰਦੀ ਹੈ, ਚ ਪੱਚੀ ਦਸੰਬਰ ਤੋਂ ਬਾਅਦ ਹੀ, ਸਾਡੇ ਇੱਥੇ ਰਹਿੰਦੀ ਹੈ।
ਆਪਣੇ ਇੱਧਰ ਹੋ ਜਾਂਦੀ ਸ਼ੁਰੂ, ਮੇਰੇ ਸ੍ਹਾਬ ਨਾਲ
ਅਕਤੂਬਰ, ਨਵੰਬਰ ਤੋਂ ਸ਼ੁਰੂ ਹੋ ਜਾਂਦੀ ਐ।
ਬਾਰ੍ਹਵੇਂ ਮਹੀਨੇ, ਸ਼ਾਦ ਗਿਆਰਵੇਂ'ਚ
ਹਾਂ, ਪੰਜਾਬ ਸ਼ੁਰੂ ਹੋ ਜਾਂਦੀ ਏ, ਅਕਤੂਬਰ, ਨਵੰਬਰ ਤੇ ਇੰਨਾ ਮੈਨੂੰ ਪਤਾ, ਥੋੜੇ-ਥੋੜ੍ਹੇ ਸੇ ਸ਼ੁਰੂ ਹੋ ਜਾਂਦੀ ਏ। ਸਵੇਰ-ਸ਼ਾਮ ਦੀ ਸ਼ੁਰੂ ਹੋ ਜਾਂਦੀ ਏ, ਮੌਸਮ ਵਧੀਆ ਹੋ ਜਾਂਦਾ ਪੰਜਾਬ ਦਾ, ਇਹ ਤੇ ਮੈਨੂੰ ਪਤਾ ਹੈਗਾ ਏ।
ਹਾਂਜੀ-ਹਾਂਜੀ, ਤੇ ਰਹਿੰਦੀ ਇਹ ਕਮ ਸੇ ਕਮ
ਹੋਲੀਆਂ ਤੱਕ ਤਾ ਰਹਿੰਦੀ ਏ।
ਅਪ੍ਰੈਲ ਅਪਣੇ ਮਾਰਚ ਤੱਕ।
ਹਾਂ। ਇਹਨਾਂ ਮੈਨੂੰ ਪਤਾ ਏ, ਕਿਉਂਕਿ ਰਹਿ, ਰਹਿ ਚੁੱਕੇ ਆਂ ਪੰਜਾਬ ਅਸੀਂ। ਤਾਂ ਪਤਾ ਇਸ ਕਰਕੇ ਸਾਨੂੰ ਵੀ
ਗਰਮੀ ਮਾਰਚ ਤੋਂ ਲੈ ਕੇ, ਅ ਦਸਵੇਂ ਮਹੀਨੇ ਗਿਆਰਵੇਂ ਤੱਕ ਚੱਲਣੀ।
ਸਹੀ ਹੈਗਾ। ਕੀ ਕੀਤਾ ਜਾਏ, ਪਰ ਇਹ ਕੀ ਠੀਕ ਹੈ ਜੋ ਰੱਬ
ਹਂ, ਹਂ। ਚਲੋ ਉਹ ਤਾਂ ਜੋ ਕੁਦਰਤ ਜੋ ਵੈਦਰ ਜੋ ਹੈਗਾ ਉਹ ਤਾਂ ਸਰਦੀਆਂ ਤੋਂ ਅਂਈ ਆ ਹੈ ਨਾਂ। ਉਹ ਤਾਂ ਉਵੇਂ ਹੀ ਰਹਿਣਾ। ਇਹ ਆਪਾਂ ਆਪਦਾ ਸੇਫਟੀ ਦੇਖਣੀ ਏ, ਆਪਾਂ ਕਰਨਾ ਹੇਨਾ ਜਿਵੇਂ ਵੀ ਆਪਣੇ ਵਾਸਤੇ ਜੋ ਵੀ ਸਹੀ ਏ।
ਆਪਣੇ ਵਾਸਤੇ ਬਸ ਸਹੀ ਕਹਿ ਰਹੇ ਹੋ, ਆਪਣੇ ਵਾਸਤੇ ਇਹ ਚੀਜ਼ਾਂ ਬੰਦੇ ਨੂੰ ਦੇਖਣੀਆਂ ਨੇਂ, ਸੈੱਟ ਕਰਨੀਆਂ ਨੇਂ ਕੀ ਬਸ ਪਰੇਸ਼ਾਨੀ ਨਾਂ ਹੋਏ, ਬਾਕੀ ਜੋ ਰੱਬ ਨੇ ਲਿਖਿਆ, ਜੋ ਕੁਦਰਤ ਨੇਂ ਲਿਖਿਆ।
ਕੁਦਰਤ ਮੂਹਰੇ ਸਹੀ ਗੱਲ ਜ਼ੋਰ ਨੀਂ ਨਾਂ ਆਪਣਾ ਕੁਦਰਤ ਮੂਹਰੇ ਕੀ ਜੋੋਰ
ਪਿਛਲੇ ਸਾਲ, ਹੁਣ ਪਿਛਲੇ ਸਾਲ ਪੰਜਾਬ ਇੰਨੀ ਬਾ਼ੜ ਆਈ ਸੀ। ਕਿ ਕੀਤਾ ਜਾਏ, ਪਰ ਇਹੀ ਹੋ ਹੈ ਨਾਂ ਕਿ ਬਾਬਾ ਜੀ ਜੋ ਲਿਖਿਆ ਆ ਉਹੀ ਦੱਸਦੇ ਕੁਦਰਤ ਨੇਂ ਜੋ ਲਿਖਿਆ ਹੋਏਗਾ, ਉਹੀ ਹੋਏਗਾ। ਹੁਣ ਦੇਖੋ ਐਤਕੀਂ ਹੁਣੇ ਬਰਸਾਤ ਤੇ ਈ ਨ੍ਹੀਂ ਸ਼ੁਰੂ ਹੋਈਆਂ ਉੱਥੇ ਜ਼ਿਆਦਾ ਐਤਕੀ ਫਿਰ ਬਰਸਾਤਾਂ ਹੋ ਰਹੀਆਂ ਏਨੀਆਂ।
ਹਂ ਚੱਲੋ ਜੀ ਕੁਦਰਤ ਦਾ ਕੋਈ ਪਤਾ ਨੀਂ, ਮੌਸਮ ਦਾ ਕਿੱਧਰ ਨੂੰ ਕੀ ਹੋ ਜਾਣਾ ਕੋਈ ਪਤਾ ਨੀਂ। ਬਸ ਰੱਬ ਈ ਜਾਣਦਾ ਹਾਂਜੀ ਠੀਕ ਐ ਜੀ, ਓਕੇ ਜੀ ਓਕੇ ਜੀ ਓਕੇ, ਓਕੇ।